ਹਾਂਜੀ ਭੈਣ ਜੀ। ਕਿਵੇਂ ਹੋਊ ਕੀ ਕਰਦੇ ਸੀ।
ਬਸ ਵੇਲੇ ਬੈ ਕਿਸ ਵੇਟ ਕਰ
ਹਾਂ ਮੈਂ ਕਿਆ ਵੀ ਚਲੋ ਥੋਨੂੰ ਨਾ ਮੈਂ ਰੁਕ ਕੇ ਕੋਲ ਕਰਦੀ ਆ ਸ਼ੁਕਰ ਤੁਸੀਂ ਹੁਣ ਫ੍ਰਰੀ ਹੋ ਗੇ ਓ ਹੋਰ ਕੀ ਹਾਲ ਚਾਲ ਆ ਥੋਡੇ ਬੇਟੇ ਦਾ ਅੱਜ ਦਿਸਿਆ ਸੀ ਓ ਮੈਨੂੰ ਗੁਰ ਦੁਆਰੇ
ਬੋਤ ਵਧੀਆ ਬੋਤ ਵਧੀਆ ਕੈ ਰਿਆ ਸੀ ਮੈਨੂੰ ਕੈਂਦਾ ਮੰਮਾ ਓ ਨਾ ਮੈਂ ਕਿਆ ਆਂਟੀਆਂ ਓ ਕਿਆ ਕਹਿ ਰਹੇ ਥੇ ਕੈਨਾ ਮੰਮਾ ਓਨਾਂ ਨੇ ਮੇਰੇ ਕੋ ਬੋਲਾ ਐ ਕੀ ਨਾ ਆਪ ਨਾ ਇਧਰ ਆ ਜਾਇਆ ਕਰੋ ਹਮਾਰੇ ਘਰ ਖੇਲਣੇ ਤੋ ਮੈਨੇ ਉਂਨਕੋ ਬੋਲਾ ਕੀ ਨਈ ਮੈਂ ਨਾ ਆਪਣੇ ਦੂਸਰੇ ਫ੍ਰੈਂਡਸ ਫਿਰ ਓ ਕਹਿਤੇ ਨਈ ਤੂੰ ਆਪਣੇ ਦੂਸਰੇ ਫ੍ਰੈਂਡਸ ਕੋ ਵੀ ਹਮਾਰੇ ਯਹਾਂ ਲੇ ਆਇਆ ਕਰ ਕਹਤਾ ਠੀਕ ਐ ਆਏਗੇ ਨੀ ਫਿਰ ਕਹਿਤੀ ਵੋ ਆਂਟੀ ਕਿ ਤੂੰ ਅ ਪੇਲਾ ਆ ਜਾਇਆ ਕਰ ਫੇਰ
ਹਾਂਜੀ ਮੈਂ ਇਨੂੰ ਕਿਆ ਮੈਂ ਕਿਆ ਤੂੰ ਆ ਜਾ ਹਾਂ ਫਿਰ ਇੱਕ ਦਿਨ ਨਾ ਕੀ ਹੋ ਰਿਆ ਸੀ ਉਥੋਂ ਚੀ ਲੰਘ ਰੇ ਸੀ ਉਲਟੀ ਆਗੀ ਉੱਥੋਂ ਜੀ ਅਸੀਂ ਲੰਘ ਰੇ ਸੀਗੇ
ਹਾਂਜੀ।
ਏ ਨਾ ਉੱਥੇ ਨਾ ਦੋ ਤਿੰਨ ਮੁੰਡਿਆਂ ਨੇ ਏਨੂੰ ਘੇਰਿਆ ਹੋਇਆ ਏ ਵੀ ਓਨਾਂ ਨੂੰ ਕੁੱਟੇ ਓ ਵੀ ਓਨਾਂ ਨੂੰ ਕੁੱਟੇ। ਮੈਂ ਕਾ ਖੜ ਜੋ ਥੋਡੇ ਘਰੇ ਜਾ ਕੇ ਦੱਸ ਦੀ ਮੈ ਉਨੂੰ ਕੈ ਕੇ ਮੈਂ ਕਿਆ ਖੜਜਾ ਮੈਂ ਕਿਆ ਤੇਰੇ ਘਰੇ ਜਾ ਕੇ ਦੱਸ ਕੇ ਆਨੀ ਮੈਂ
ਅੱਛਾ ਤਾਂ ਈ ਮੈਨੂੰ ਏ ਕੈ ਰਿਆ ਸੀ ਮੰਮਾ ਓਸ ਬੋਏ ਕਾ ਮੰਮਾ ਮਿਲੀ ਥੀ ਤੋ ਕੀ ਕਹਤੇ ਆ ਵਾਹਾਂ ਪੇ ਨਾ ਵੋ ਮੇਰੇ ਕੋ ਐਸੇ ਬੋਲ ਰਹੇ ਥੇ ਹੁਣੇ ਦ ਦੱਸਦੀਆਂ ਤੇ ਕੈਂਦਾ ਮੈਂ ਕਾ ਕੌਣ ਮਿਲਾ ਥਾ ਕਹਿੰਦੇ ਪੁੂਛੋ ਮੈਂ ਜਿਸ ਕੇ ਗਰ ਖੋਲਨੇ ਗਿਆ ਥਾ ਨਾ ਉਸ ਮੈਂ ਕਿਆ ਅੱਛਾ ਮੈਂ ਸਮਝ ਗੀ ਸੀ ਤੁਸੀਂ ਓ
ਸਮੈਲ ਜੀ ਆ ਰੀ ਐ ਜਿਵੇਂ ਮੇਰੀ ਧਰੀ ਹੋਈ ਗੋਭੀ ਜਲ ਗੀ
ਹਾਂ ਮੈਨੂੰ ਨਾ ਇੱਕ ਐਵੇਂ ਜੇ ਸ ਹੁਣ ਮੈਂ ਬੱਚੇ ਭੇਜੇ ਦਸੋ ਜੀ।
ਕੋਈ ਦੇਖਣ ਆਲਾ ਨੀ ਐ
ਦੇਖਣ ਆਲੇ ਸਾਰੇ ਐ ਜਿੰਨਾ ਚਿਰ ਸਭ ਨੂੰ ਜਲਣ ਦੀ ਮੁਸ਼ਕ ਨੀ ਆਂਦੀ ਉਨਾ ਚਿਰ ਆਪ ਹਲਦੇ ਨੀ ਦੇਖ
ਆਹ ਸਹੀ ਗਲ
ਹੁਣ ਖਾਓ ਫਿਰ ਜਿਹੜੀ ਵੀ ਮੈਂ ਧਰ ਕੇ ਆਈ ਹਾਂ ਮਾੜਾ ਜਿਹਾ ਦੇਖ ਤਾਂ ਲੈਗੇ ਹੁਣ ਫੋਨ ਤੇ ਵੀ ਗੱਲ ਕਰਨੀ ਜ਼ਰੂਰੀ ਆ ਇੰਨੇ ਦਿਨਾਂ ਬਾਅਦ ਸਾਡੀ ਗੱਲ ਹੋ ਰਹੀ ਹੈ।
ਰਾਤ ਵੇਲੇ ਤੁਹਾਡੇ ਘਰ ਖਾ ਲੈਂਦੇ ਨੇ ਖੋਗੀ ਵਗੈਰਾ
ਭੈਣਜੀ, ਮੈਨੂੰ ਤਾਂ ਗੋਭੀ ਹੋਈ ਹੋਈ ਜਮਾ ਨੀ ਪਸੰਦ ਮੇਨ ਗੋਭੀ ਤਾਂ ਚਲੋ ਖਾ ਲਾਂਗੇ ਉਹ ਆਲੂ ਜਿਹੇ ਖਾਣ
ਤੇ ਉਹ ਯ ਕੀੜੇ ਵਾਲੀ
ਕੀੜੇ ਤਾਂ ਹੁੰਦੇ ਹੀ ਹੁੰਦੇ ਆ ਇਹਨਾਂ ਚ, ਮੈਂ ਤੁਹਾਨੂੰ ਦੱਸਦੀ ਹ ਗੋਭੀ ਦਾ ਚੱਕਰ ਕੀ ਆ ਸਾਰਾ ਮੈਨੂੰ ਨਾ ਉਹਦੇ ਵਿੱਚ ਬਿਲਕੁਲ ਵੀ ਪਸੰਦ ਨਹੀਂ ਆਲੂ
ਅੱਛਾ
ਠੀਕ ਆ। ਤੇ ਰੌਲਾ, ਸਾਰਾ ਇਹੇ ਆ, ਫੇਰ ਗੋਭੀ ਚੁਣ ਚੁਣ ਕੇ ਖਾ ਲੋੋ। ਉਹ ਆਲੂ ਫੇਰ ਵੀ ਖੈੜਾ ਨਹੀ ਛੱਡਦੇ ਉਹ ਇੱਕ ਅੱਧਾ ਮੂੰਹ ਚ ਆ ਹੀ ਜਾਂਦਾ। ਦੂਜੀ ਗੱਲ ਗੋਭੀ ਦਾ ਇਹ ਚੱਕਰ ਆ ਕੀੜਿਆਂ ਦਾ,
ਕੀ ਮੈਂ ਉਹੀ ਤੁਹਾਨੂੰ ਪੁੱਛਣਾ ਚਾਹ ਰਹੀ ਹਾਂ ਨਾ ਵੀ ਕਿਹੜੇ ਨੇਦੇ ਵਿੱਚ
ਹੁੰਦੇ ਆ ਗੋਭੀ ਠੰਡ ਦੇ ਵਿੱਚ ਜਦੋਂ ਲਿਨੇ ਆ ਦਸ ਰੁਪਏ ਕਿੱਲੋ। ਉਦੋਂ ਤਾਂ ਕਿਸੇ ਨੂੰ ਚੰਗੀ ਨੀ ਲੱਗਦੀ ਉਦੋਂ ਤਾਂ ਰੋਲਦੀ ਰਹਿੰਦੀ ਜਦੋਂ ਹੋਜੇ ਮਹਿੰਗੀ, ਫੇਰ ਗੋਭੀ ਸਾਰਿਆਂ ਨੂੰ ਸਹੀ ਲੱਗਦੀ ਆ। ਦੇਖਲੋ ਤੁਸੀਂ, ਗੋਭੀ ਦਾ ਵੀ ਆਡੇ ਰੋ ਵੀ ਤੁਸੀਂ ਜਦੋਂ ਮਹਿੰਗੀ ਹੋਊਗੀ। ਤਾਂ ਸਾਨੂੰ ਸਵਾਦ ਲੱਗੂ ਜੇ ਸਸਤੀ ਹੋਊ ਫੇਰ ਸਾਨੂੰ ਸਵਾਦ ਨ ਕੀੜੇ ਤਾਂ ਹੁੰਦੇ ਹੀ ਹੁੰਦੇ ਆ ਨਾ, ਹਾਂ ਗੋਭੀ ਦਾ ਵਾਲਾ ਔਖਾ ਫੇਰ ਅਸੀਂ ਹਰੀ ਗੋਭੀ ਚੱਕ ਲਈ ਦੀ ਐ ਪ੍ਰੋਟੀਨ ਆਲੀ। ਬਰੋਕੋਲੀ,
ਚਲੋ ਮੈਂ ਤੁਸੀਂ ਨਾ ਮੈਨੂੰ ਔਨਲਾਈਨ ਸ਼ੋਪਿੰਗ ਦੀ ਕੁਛ ਟਿਪਸ ਦਿਓ।
ਅੱਛਾ ਔਨਲਾਈਨ ਸ਼ੋਪਿੰਗ ਦੀ ਤੁਸੀਂ ਕੀ ਲੈਣਾ ਆ ਸਭ,
ਮੈਂ ਕੱਪੜੇ, ਜਿੱਦਾਂ ਮੈਂ ਜਿਵੇਂ ਮੈਨੂੰ ਕੁੜਤੀ ਕੋਈ ਪਸੰਦ ਆ ਜਾਂਦੀ ਨਾ ਮੈਂ ਫੇਰ, ਮੇ ਨੀ ਪਾਦੀ,
ਕਿਉਂ ਨੀ ਲੈ ਪਾਦੇ ਨਾ ਮੈਂ ਤੁਹਾਨੂੰ ਐਪ-ਐਪ ਦੇਖੋ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਐਪ ਦੱਸ ਤੀ, ਮਿੰਨਤਰਾ ਕੁਰਤੀਆਂ ਜੇ ਮੰਗਾਣੀਆਂ ਮਿੰਤਰਾ ਤੋਂ ਮੰਗਾਓ ਭਾਈ ਤੇ ਹਰ ਇੱਕ ਕੁਰ ਦੇ ਥੱਲੇ ਉਹਦਾ ਸਟਾਫ ਦੱਸਿਆ ਹੁੰਦਾ। ਸਭ ਮੈਨਸ਼ਨ ਹੁੰਦਾ। ਵੀ ਆ ਕੋਟਨ ਆ ਜਾਂ ਪੋਲੀ ਸਟਾਰ ਆ ਜਾਂ ਇਹ ਕਰੇਵ ਆ ਸਭ ਕੁਛ ਲਿਖਿਆ ਹੁੰਦਾ।
ਤੇ ਉਹ ਮਟੀਰੀਅਲ ਵਗੈਰਾ ਸਭ ਓਕੇ ਹੁੰਦਾ ਤੁਸੀਂ ਕਦੀ ਮੰਗਾਈ ਐ।
ਹਾਂਜੀ, ਮੈਂ ਤਾਂ ਦੇਖੋ ਜ਼ਿਆਦਾਤਰ ਜਿੰਮ ਦੇ ਕੱਪੜੇ ਵੀ ਮੰਗਾਨੀ ਹਾਂ ਦੋ ਚਾਰ ਕੁੁਰਤੀਆਂ ਵੀ ਮੰਗਾਈਆਂ ਸੀ ਬਹੁਤ ਸੋਹਣੀਆਂ ਨਿਕਲੀਆਂ ਪਿਓਰ ਕੋਟਨ ਨਿਕਲਿਆ। ਠੀਕ ਆ, ਏਦਾਂ ਦੀ। ਕੋਈ ਅ ਇਹ ਨੀ ਆ ਵੀ
ਬਈ ਹਾਂ ਮੈਨੂੰ ਪਤਾ ਜਦੋਂ ਵੀ ਮੈਂ ਇੱਕ ਦੋ ਵਾਰ ਮੰਗਆ ਮਿਨਤਰਾ ਮੈਂ ਸੱਚੀ ਅੱ ਮਿਨਤਰਾ ਤ ਕਦੀ ਕੁਛ ਮੈਂ ਯੂਜ ਹੀ ਨਹੀਂ ਕੀਤੀ। ਮੈਂ ਮਿੰਤਰਾ ਤੋਂ ਯੂਜ ਹੀ ਨਹੀਂ ਕੀਤੀ। ਮੈਂ ਨਾਇਕਾ ਤੋਂ ਮੰਗਵਾਆ ਆਹ ਮਿੰਤਰਾ ਤੋਂ ਠਿਕ ਆ ਕੱਪੜੇ ਨੀ ਮੰਗਾਏ ਮਿੰਤਰਾ ਤੋਂ ਦੋ ਤਿੰਨ ਵਾਰ ਮੈਂ ਲਿਪਸਟਿਕ ਵਗੈਰਾ ਜ਼ਰੂਰ ਮੰਗਾਈ।
ਨਹੀਂ ਮਿੰਤਰਾ ਤੋਂ ਲਿਪਸਟਿਕ ਤੋਂ ਲਿਪਸਟਿਕ ਮੰਗਵਾਓ ਐਮਾਜ਼ੋਨ ਤੋਂ ਲਿਪਸਟਿਕ ਮੰਗਵਾਓ ਓਕੇ ਆਓ ਕੱਪੜੇ ਮਿੰਤਰਾ ਤੋਂ ਮੰਗਾਓ। ਇੱਕ ਤਾਂ ਉਹ ਜੋ ਮੀਸ਼ੋ ਜਾਂ ਹੁੰਦਾ ਤੁਹਾਨੂੰ ਮੀਸ਼ੌ ਸਸਤੇ ਆਲਾ ਹਮੇਸ਼ਾ ਉਥੋਂ ਦਾ ਕੁਝ ਕੱਖ ਨਹੀਂ ਮੰਗਾਣਾ ਚਾਹੀਦਾ ਉਹ ਤਾਂ ਮੈਂ ਕੈਨੀ ਆ ਉਹ ਤਾਂ ਬਹੁਤ ਔਖਾ ਗਾ ਮੀਸ਼ੋ ਵਾਲਾ ਕੰਮ ਤਾਂ ਨਾ ਬਾਲਾ ਹੀ ਔਖਾ ਬਾਲਾ ਹੀ ਔਖਾ ਮੀਸ਼ੋ ਚ ਤਾਂ ਕੁਛ ਨਾ ਕਰੋ ਤੁਸੀਂ
ਮਿਸ਼ੋ ਐਪ ਹੈ ਜਰੂਰ ਤਾਂ ਮੇਤੌਂ ਮੀਸ਼ੋ ਟੋਪ ਸੀ ਐ ਤੇ ਬੜੀ ਹੋਰ ਡਾਊਨ ਵਾਲੀ ਆ
ਡੋਊਨ ਆਲੀਆਂ ਉਹ ਮੈਂ ਕੇਨੀ ਆਂ ਜਦੋਂ ਕੱਪੜਾ ਆਉਂਦਾ ਐਂ ਲੱਗਦਾ ਵੀ ਇਹਦੇ ਨਾਲ ਪੋਚਾ ਵੀ ਨਾ ਲਾਈਏ ਬਹੁਤ ਕੱਪੜਾ ਬਹੁਤ ਖ਼ਰਾਬ ਹੁੰਦਾ ਵਾ ਸੌਂਹ ਲੱਗੇ ਬਸ ਕੱਪੜਾ ਨੀ ਸਹੀ ਆਂਦਾ। ਉਹ ਜਿਹੜੇ ਭਾਜੀ ਨੀ ਆਪਨੇ ਨਾਲ ਗੁਰਦੁਆਰੇ ਜਿਹੜੇ ਮੇਰੇ ਨਾਲ ਜਾਂਦੇ ਆ ਉਹਨਾਂ ਨੂੰ ਉਹਨਾਂ ਨੇ ਮੇਰੇ ਤੋਂ ਇੱਕ ਦਿਨ ਕੁਛ ਤਾਂ ਮੰਗਵਾਇਆ ਸੀ ਗਾ ਆਪਣੀ ਸਿਸਟਰ ਲਈ ਮੈਂ ਮੰਗਵਾ ਤਾ ਮੈਂ ਉਹਨੂੰ ਚਾਰ ਵਾਰੀ ਪੁੱਛਿਆ ਭੈਣ ਜੀ ਤੁਸੀਂ ਮੱਗੋ ਨੀ ਵੀ ਮੰਗਾਦਾ ਮੰਗਾਵਾਦਾ ਮੰਗਾਦਾ ਤੇ ਉਹ ਕਹਿੰਦਾ ਤੁਹਾਨੂੰ ਬਸ ਕਹਿ ਤਾਂ ਤੁਸੀਂ ਮੰਗਾ ਦੋ ਜਦੋਂ ਭਾਈ ਉਹਨਾਂ ਉਹ ਆਇਆ ਪਾਰਸਲ ਮੈਂ ਕਿਹਾ ਆਜੋ ਭਾਜੀ ਲੈ ਜਾਓ ਤੁਹਾਡਾ ਆ ਗਿਆ ਉਹ ਘਰੇ ਆ ਉਹਦੀ ਘਰ ਆਲੀ ਨੇ ਖੋਲਿਆ ਉਹਦੀ ਘਰਵਾਲੀ ਦੇ ਖੋਲਿਆ ਜੀ ਦੀ ਵਾਈਫ ਨੇ ਭਾਜੀ ਦੀ ਭਾਬੀ ਨੇ ਉਹ ਤਾਂ ਮੈਂ ਕਹਿੰਨੀ ਆ ਉਹਨੇ ਤਾਂ ਬਸ ਉਹਦੇ ਗੋਲੀ ਨਹੀਂ ਮਾਰੀ
ਕਿਉਂ
ਇੰਨਾ ਖ਼ਰਾਬ ਕੱਪੜਾ ਉਹ ਤਾਂ ਹੈ ਭਾਬੀ ਮੈਂ ਕਹਦੀ ਆ ਗਰਮ ਗਰਮ ਉਹ ਤਾਂ ਵਿਚਾਰਾ ਬੋਲਣ ਜੋਗਾ ਨੀ ਭਾਬੀ ਨੇ ਸੋ ਲੈਣਾ ਇੱਕ ਟਾਈਮਚ, ਉਹਨੂੰ ਸੁਣਾ ਤਿਆਂ ਫੇਰ ਮੈਨੂੰ ਭਾਜੀ ਦਾ ਫੋਨ ਆ ਫੋਨ ਆਇਆ ਮੈਂ ਕਿਹਾ ਹਾਂਜੀ ਠੀਕ ਲੱਗਿਆ ਕਹਿੰਦਾ ਕੁਛ ਠੀਕ ਨੀ ਲੱਗਿਆ ਇੱਥੇ ਦਾ ਕੰਮ ਖਰਾਬ ਹੋਇਆ ਪਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਇਹ ਕੁੁਰਤੀ ਦੇਖ ਕੇ ਕਹਿੰਦਾ ਤੁਹਾਡੀ ਭਰਜਾਈ ਮੈਨੂੰ ਇੰਨਾ ਬੋਲੀ ਇੰਨਾ ਬੋਲੀ ਮੈਂ ਹੁਣ ਘਰੋਂ ਬਾਹਰ ਹੀ ਬੈਠਾ ਹਾਂਜੀ ਕਹਿੰਦਾ ਹੁਣ ਜਦੋਂ ਉਸ ਦਾ ਗੁੱਸਾ ਠੰਡਾ ਹੋਊਗਾ ਫੇਿਰ ਜਊ ਫੇਰ ਮੈਂ ਕਿਹਾ ਗੁੱਸਾ ਗੁੱਸਾ ਤਾਂ ਹੀ ਠੰਡਾ ਹੋਊਗਾ ਕਿਸੇ ਲਾਗੇ ਕੋਈ ਸ਼ੋਪ ਚੋ, ਜਾ ਕੇ ਦੋ ਤਿੰਨ ਹਜ਼ਾਰ ਰੁਪਇਆ ਖਰਚ ਕਰੋ ਤੇ ਉਹਨਾਂ ਨੂੰ ਸਿੱਧਾ ਕਰੋ ਫੇਰ ਦੋ ਤਿੰਨ ਹਜ਼ਾਰ ਤਿੰਨ ਕੋਈ ਚੀਜ਼ ਮੰਗਵਾਗੇ ਤੁਸੀਂ ਘਰ ਵਾਲੀ ਲਈ ਕਿਦਾਂ ਚੱਲੂਗਾ ਦੱਸੋ ਤੁਸੀਂ ਫਿਰ ਅਗਲੇ ਨੇ ਅਠਾਰਾਂ ਸੌ ਰੁਪਏ ਗਲਾਇਆ ਤੇ ਤਾਂ ਜਾ ਕੇ ਕੁਛ ਲੈ ਕੇ ਅਠਾਰਾਂ ਸੋ ਸੋਏ ਤੈਨ ਸੋ ਹੋ ਇੱਕੀ ਸੌ ਹੋ ਤਾਂ ਗਿਆ ਮੈਂ ਕਿਹਾ ਬਸ ਮੈਂ ਕਿਹਾ ਪਹਿਲਾਂ ਹੀ ਭਾਜੀ ਤੁਹਾਨੂੰ ਕਹਿ ਰਹੀ ਸੀ ਤੂੰ ਵੀ ਜਿਦਾ ਮੰਗਾਲੋ ਹੁਣ ਤੁਸੀਂ ਤਿੰਨ ਸੌ ਵਾਲੀ ਚੀਜ਼ ਤੁਹਾਡੇ ਘਰਵਾਲੀ ਨੂੰ ਕਹੋਗੇ ਵੀ ਤਿੰਨ ਹਜ਼ਾਰ ਦੀ ਆਉ ਤਾਂ ਫੇਰ ਪਤਾ ਲੱਗ
ਲੱਗਣਾ ਈ ਹੈ ਸਹੀ ਗੱਲ ਹੈ। ਸੇ ਅੱਗ ਬੂਲਾ ਤੇ ਹੋਏਗੀ ਉਹ ਕਗੀ ਕੱਪੜਾ ਚੱਜ ਦਾ ਨੀ ਯੇਨੀ ਵੋਣੀ ਨੀ ਤੀਨ ਤੀਨ ਤੀਨ ਹਜ਼ਾਰ ਦੀ ਕਹਿ ਰਹੇ ਬ ਇਹ ਚੀਜ਼ ਤਿੰਨ ਹਜ਼ਾਰ ਦੀ ਹੈ।
ਫੇਰ ਵੀ ਮੈਂ ਕਿਹਾ ਵਿਚਾਰੀ ਇੱਕੀ ਸੌ ਚ ਮੰਨ ਗਈ। ਇੱਕੀ ਸੌ ਚ ਅਗਲੀ ਮੰਨ ਗਈ। ਹੁਣ ਮੈਂ ਉਹਨੂੰ ਉਹੀ ਹਾਂਜੀ ਨਹੀਂ ਭਾਜੀ ਨਾ ਕੀ ਆ ਮਾੜਾ ਜਿਹਾ ਨਾ ਹੱਥ ਘੁੱਟ ਕੇ ਹੀ ਚੱਲਦਾ ਉਹਨਾ ਦਾ, ਮੈਂ ਘਰਆਲੀ ਲਈ ਤਾਂ ਖਰਚ ਕਰੋ ਤੁਸੀਂ। ਹਨਾ ਵੀ ਘਰ ਨਾ ਨਾ ਤਾਂ ਭਾਜੀ ਜੀ ਆਪ ਪਜਾਮੇ ਖਰੀਦ ਆ, ਆਪ ਵੀ ਢਾਈ ਢਾਈ ਸੌ ਵਾਲੀ ਪਜਾਮੇ ਪਾਉਂਦੇ ਆ ਭਾਜੀ। ਮੈਂ ਉਹਨਾਂ ਨੂੰ ਹਜ਼ਾਰ ਵੀ ਕਿਹਾ ਵੀ ਘੱਟੋ ਗੱਲ ਭਾਜੀ ਛੇ ਸੌ ਵਾਲਾ ਤੱਕ ਤਾਂ ਲੋਓ।
ਆਦਮੀੱਚ ਨਾਲ ਹੈ ਹੀ ਸਿਆ ਹੋਇਆ ਥੋੜਾ ਜਿ ਇਏਦ ਦੁਖੀ ਵੀ ਹੈ ਨ ਸੁਖੀ
ਪਾਬੀ ਅਪ ਪਨੀਣ ਉਹ ਕਹਿੰਦੀ ਵੀ ਆਪ ਤਾਂ ਤੁਸੀਂ ਜਿਹੇ ਜੇ ਪਾਉਂਦੇ ਹੋ। ਮੈਨੂੰ ਵੀ ਆਪਦੇ ਯਾਰ ਉਹ ਬਣਾਇਆ ਅੱਧ ਦੇ ਵਰਗਾ ਸੀ। ਸਬਜ਼ ਬਸ ਗੱਲ ਆਹ ਸੀ, ਮੁੜ ਕੇ ਭਾਜੀ ਨੇ ਕੰਨਾਂ ਨੂੰ ਲਾਏ ਹੱਥ ਮੁੜ ਕੇ ਮੈਂ ਇੱਕ ਵਾਰੀ ਛੇੜਿਆ ਸੀ ਗਾ ਭਾਜੀ ਨੂੰ ਮੈਂ ਕਿਹਾ ਵੀ ਮਿੰਤਰਾ ਤੋਂ ਕੁਛ ਮੰਗ ਲੋਓ ਕਹਿੰਦਾ ਨਾ ਕਹਿੰਦਾ ਮੈਂ ਨੀ ਮੰਗਵਾਉਂਦਾ। ਮੁੜ ਕੇ ਨੀ ਭਾਜੀ ਮੈਂ ਉਹ ਆਪਾਂ ਆਪ ਲੈਣੇ ਹੁੰਦੇ ਆ ਕੱਪ ਕਪੜੇ ਸੋਚ ਸਮਝ ਕ ਵੀ ਕਿੱਦਾਂ ਦੇ ਲਈਏ ਕਜ ਸਟੱਫ ਮੈਨਸ਼ਨ ਹੁੰਦਾ ਆ, ਮੈਨਸ਼ਨ ਕਰੋ ਸਟਫ ਨੂੰ। ਆਹ ਗੱਲ ਹੁੰਦੀ। ਸਾਰੀ ਜਾਂਚ ਕਰਕੇ ਫੇਰ ਹੀ ਲਈ ਏਦਾ ਹੁੰਦਾ, ਤੁਸੀਂ ਹੁਣ ਜਦੋਂ ਵੀ ਕੁੱਛ ਵੀ ਮੰਗਓਗੇ ਨਾ ਸਾਰਾ ਸਟਫ ਚੈਕ ਕਰ ਲਿਓ ਫੇਰ ਈ ਮੰਗਾਇਓ।
ਮੈਨੂੰ ਕੁੜਤੀ ਬੜੀ ਪਸੰਦ ਆਈ ਸੀ ਉਹਦੇ ਤੋਂ ਮੈਨੂੰ ਉਹਦੇ ਚ ਦੇਖ। ਮੈਂ ਫਲਿੱਪਕਾਰਟ ਉਹ ਮੈਨੂੰ ਬੜੀ ਪਸੰਦ ਆਈ ਸੀ ਪਰ ਮੈਂ ਡਰ ਦੇ ਮਾਰੇ ਮੰਗ
ਨਾ ਨਾ ਮੰਗਾਯੋ ਨਾ ਫਲਿਪ। ਕਾਰਡ ਤੇ ਤਾਂ ਬਿਲਕੁਲ ਵੀ ਨੀ।
ਤੇ ਇੱਕ ਵਾਰੀ ਨਾ ਮੇਰੇ ਹਸਬੈਂਡ ਨੇ ਕੀ ਕੀਤ ਤਾਨੂੰ ਨਾ ਟੀਸ਼ਰਟਾ ਪਸੰਦ ਆਓ ਕੋਮਬੋ ਜਿਵੇਂ ਆਦਾ ਨੀ। ਉਹ ਫੇਸਬੁੱਕ ਤੇ ਕੋਈ ਆਈਡੀ ਨੀ। ਅੰਮ ਏਦਾਂ ਈ। ਤੇ ਏਨਾਨੇ ਕੀ ਕੀਤਾ ਉਹ ਮੰਗਾ ਵੀ ਲਇਆ ਤੇ ਕੈ ਕੈਸ਼ ਓਹ ਸੋਰੀ ਕਿ ਆਨਲਾਈਨ ਪੇਮੈਂਟ ਵੀ ਕਰਤੀ।
ਹਾਂ ਫਿਰ।
ਮੈਨੂੰ ਜਪਾਨ ਚ। ਨ ਆਈ ਨੀ ਆ ਸਾਲ ਡੇਢ ਸਾਲ ਹੋ ਗਏ ਨਾ।
ਉਹ ਫੇਕ ਆਈਡੀਆਂ ਤੋਂ ਕਦੇ ਨੀ ਮੰ।
ਹਾਂ ਤੇ ਮੈਂ ਕਿਹਾ ਤੁਸੀਂ ਮੈਨੂੰ ਪੁੱਛੋ ਤੇ ਸਹੀ। ਤੁਹਾਨੂੰ ਪਸੰਦ ਸੀ ਮੈਂ ਤੁਹਾਨੂੰ।
ਹੁਣ ਦੇਖੋ ਭਾਜੀ ਨੇ ਤੁਹਾਨੂੰ ਸਰਪ੍ਰਾਈਜ਼ ਦੇਣਾ ਸਿਗਾ ਨਾ ਹੁਣ ਐ ਥੋੜੀ ਅੱਛਾ ਅੱਛਾ ਆਪਣੇ ਵਾਸਤੇ। ਲੈ ਫੇਰ ਤਾਂ ਠੀਕ। ਮੈਨੂੰ ਲੱਗਿਆ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ ਤਾਂ ਕਰਕੇ।
ਜੇ ਮੈਨੂੰ ਕੋਈ ਸਰਪ੍ਰਾਈਜ਼ ਦੇਣਾ ਹੁੰਦਾ ਨਾ ਫਿਰ ਤੇ ਮੇਰੇ ਬੇਟੇ ਨੂੰ ਲੈ ਕੇ ਮੈਂ ਸ਼ੋਪ ਤੇ ਹੀ ਜਾਂਦੀ। ਉੱਥੇ ਹੀੀਏ ਪਲ ਪਤਾ ਵੱ ਜ ਜਦੋਂ ਕੰਮ ਤੇ ਜਾਂਦੀ ਐ। ਉਹੀ ਦੁਕਾਨ ਤੇ ਜਾਣ ਗੇ ਸਮਾਨ ਲੈਣ। ਅ
ਅੱਛਾ ਇਹ ਤਾਂ ਭਾਜੀ ਨਾ ਬੋ ਮਾੜ। ਹੋਈ ਹਨ
ਹਾਂ ਬੜੀ ਮੈਂ ਤੇ ਹੱਸ ਹੱਸ ਕੇ ਮਨੁ ਪੇਟ ਦਰਦ ਹੋ ਹ ਹ ਹ ਹ ਹਲੇ ਵੀ ਅਸੀਂ ਛੇੜਨਾ ਏ।
ਮੁੜਕੇ ਤੇ ਨੀ ਭਾਜੀ ਨੇ ਹੱਥ।
ਕਦੇ ਵੀ ਨੀ ਕਹਿੰਦੇ ਮੈਂ ਤੇ ਜ਼ਿੰਦਗੀ ਚ ਨਾ ਲਵਾਂ ਉਹਨੂੰ। ਕੋਈ ਮੈਂ ਉਨ੍ਹਾਂ ਨੁੰ। ਕਰੋ ਸਾਰੇ ਐਪ ਈ ਦਲੀਡ ਕਰ। ਫਹ ਚੁ। ਓਨਲਾਈਨ ਐਪ ਹੀ ਡਿਲੀਟ ਕਰ ਦੇਣ ਮੈਂ ਕਿਹਾ ਫੇਸਬੁੱਕ ਡਿਲੀਟ ਕਰੋ ਨਾ। ਉਹ ਨੀਂ ਕਰ।
ਹਾਂ ਆ ਇੱਕ। ਤਾਂ ਬੇੜਾ ਗ਼ਰਕ ਹੋਇਆ। ਸੋਸ਼ਲ ਮੀਡੀਆ ਵਾਲਿਆਂ ਦਾ ਦੇਖੋ ਜੀ ਜੇ ਜਿਨਾਂ ਨੇ ਚੱਜ ਨਾਲ ਯੂਜ਼। ਕਰਨਾ ਉਹਦਾ ਉਹ ਤਾਂ ਕਰਦੇ ਆ। ਪਰ ਜਿਹੜਾ ਬਸ। ਹੁਣ ਤਾਂ ਮੈਨੂੰ ਨਾ ਨਵੀਂ ਜੋਬ ਲੱਗੀ ਆ ਇੱਕ ਭੈਣ ਜੀ। ਤੁਹਾਡਾ ਵੀ ਡਾਟਾ ਅੱਗੇ ਕਰੋ। ਨਹੀਂ ਤਾਂ ਰੀਲਾਂ ਸਕਰੋਲ ਕਰਦੇ ਕਰਦੇ ਉਂਗਲਾਂ ਨੀ ਥੱਕਦੀਆਂ ਸੀ ਸੁਨ ਹੋ ਜਾਂਦੀਆਂ ਸੀ ਉਂਗਲਾਂ ਹੁਣ ਅਸੀਂ ਆਰੇ ਲੱਗੇ।
ਸਹੀ ਗੱਲ ਹੈ ਚਲੋ ਠੀਕ ਹੈ ਭੈਣ ਜੀ ਮੈਂ ਫਿਰ ਦੁਬਾਰਾ ਕਰਾਂਗੀ ਓਕੇ ਓਕੇ ਗੁੱਡ ਨਾਈਟ।
ਫੇਰ ਤੁਾਨੂੰ ਦੱਸਦੀ ਹਾਂ ਹਾਂ ਸਤਿ ਸ੍ਰੀ ਅਕਾਲ